ਭਾਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹਾਂਜੀ ਵੀਰੇ ਠੀਕ ਆਂ ਤੁਸੀਂ ਸੁਣਾਓ। ਹਾਂਜੀ ਹੋਰ ਭਾਜੀ ਸਤਿ ਸ਼੍ਰੀ ਅਕਾਲ। ਠੀਕ ਹੋ ਹਾਂਜੀ-ਹਾਂਜੀ ਠੀਕ ਆਂ ਵੀਰੇੇ ਹੋਰ ਤੁਸੀਂ ਸੁਣਾਓ। ਅੱਜ ਕੱਲ੍ਹ ਕੀ ਕਰ ਤੇ ਭਾਜੀ ਮੇਰੀ ਗੱਲ ਸੁਣੋ ਤੁਹਾਡੇ ਬਾਰੇ ਮੈਂ ਕੋਈ ਗੱਲ ਕਰਨੀ ਸੀ। ਕੋਈ ਟੋਪਿਕ ਹੈਗਾ ਮੇਰੇ ਕੋਲ ਤੁਹਾਨੂੰ ਮੈ ਟੋਪਿਕ ਦੱਸਣਾ ਉਹਦਾ ਗੱਲ ਕਰਨੀ ਠੀਕ ਹਨਾ ਟੋਪਿਕ ਦੇਖੋ ਹੈਗਾ ਹੈ ਦੇਖੋ ਇਹ ਏ ਸੋਣ ਦੇ ਕੀ-ਕੀ ਇੰਪੋਟੈਂਸ ਹੁੰਦੇ ਨੇ ਨਾ ਸੋਣ ਦੇ। ਠੀਕ ਹੈ ਤੁਹਾਨੂੰ ਮੈਂ ਸੋਣ ਦੇ ਨਾਲ ਬੜਾ ਫਾਇਦਾ ਹੁੰਦਾ ਠੀਕ ਹੈ ਨਾ।
ਮ ਸੂਡ
ਬਾਕੀ ਬਾਇਓਲੋਜੀ ਪਤਾ ਕੀ ਕੈਂਦੀ ਹੈ ਕਿ ਸਾਨੂੰ ਹੋ ਜਾਂਦੇ ਨੇ ਤੇ ਰਿਪੇਅਰ ਹੁੰਦੀ ਏ ਠੀਕ ਹੈ ਨਸੈਸਿਟੀ ਹੁੰਦੀ ਏ। ਇਮਿਊਨ ਸਿਸਟਮ ਹੁੰਦਾ ਸਟਰੋਂਗ ਬਣਦਾ ਸੌਣ ਨਾਲ ਠੀਕ ਹੈ ਨਾ। ਤੇ ਬੋਡੀ ਰਿਪੇਅਰ ਜਿਵੇਂ ਜ ਜਦੋਂ ਅਸੀਂ ਸੁੱਤੇ ਹੁੰਦੇ ਆਂ ਠੀਕ ਏ। ਤੇ ਸੈਲ ਬਣਦੇ ਨੇ। ਠੀਕ ਹੈ ਇਨਫੈਕਸ਼ਨ ਲੜਦੇ ਨੇ ਠੀਕ ਹੈ ਮਸਲ ਫੀਲ ਹੁੰਦੇ ਨੇ। ਦਿਮਾਗ ਤੇਜ਼ ਹੁੰਦਾ ਸੌਣ ਨਾਲ ਜਾਦਾ ਠੀਕ ਹੈ ਨਾ ਅਛ ਅਗਰ ਹਾਂਜੀ-ਹਾਂਜੀ ਜਿਵੇਂ ਚੀਜ਼ ਲਵਾਾਂਗੇ ਨਾ ਅਸੀਂ
ਅੱਛਾ ਜੀ ਨਾਨਾ ਆਈ ਆਈਡੀਆਸ ਆਂਦੇ ਨੇ ਲਰਨਿੰਗ ਵਧੀਆ ਹੁੰਦੀ ਏ ਪ੍ਰੋਬਲਮ ਸੋਲਵ ਹੁੰਦੀ ਏ ਸਕਿੱਲ ਵਧੀ ਸਾਡੀ ਹਨਾ। ਅਸੀ ਜੋ ਸੋਚਦੇ ਹਾਂ ਮਤਲਬ ਸੀ ਬਿਲਕੁਲ ਅਸੀਂ ਫਰੈਸ਼ ਉਠੇ ਉੱਪਰ ਮਨ ਕਰਦਾ ਨਾ ਕੋਈ ਕੰਮ ਕਰੀਏ ਓ ਸਿੱਖੀਏ ਹੈ ਨਾ ਹੈ ਨਾ ਹਾਂਜੀ-ਹਾਂਜੀ।
ਤੇ ਸਟਰੈਸ ਕੰਮ ਹੁੰਦਾ ਏ ਨੈਸ਼ਨਲ ਇੰਸਟੀਟਿਊਟ ਕਹਿੰਦਾ ਪਤਾ ਕਿ ਇਹ ਐੱਨ ਐੱਨ ਆਈ ਐੱਚ ਹੈਗਾ ਜਿਹੜਾ, ਉਹ ਕਹਿੰਦਾ ਹੈ ਕਿ ਅਨੂੰ ਸਾਨੂੰ ਨਾ ਸੌਣ, ਸੋਣ ਸੋਣ ਨਾਲ ਬਲਡ ਪ੍ਰੈਸ਼ਰ ਹੋਰ, ਹਾਰਟ ਰੇਟ ਨਾ ਕੰਟਰੋਲ ਹੋ ਜਾਂਦਾ ਏ ਠੀਕ ਹੈ। ਦਿਲ ਦੀ ਬਿਮਾਰੀਆਂ ਦਾ ਖਤਰਾ, ਜਿਆਦਾ ਸੋਣਾ ਨਾ ਦਿਲ ਦੀ ਬਿਮਾਰੀਆਂ ਦਾ ਖਤਰਾ ਬੜਾ ਘੱਟ ਜਾਂਦਾ ਠੀਕ ਹੈ ਨਾ ਬੜਾ ਜ਼ਿਆਦਾ ਘੱਟ ਜਾਂਦਾ ਦਿਲ, ਤੇ ਬਿਮਾਰੀਆ ਦਾ ਖਤਰਾ,
ਹਾਂਜੀ ਮੇਨਦੀ ਦਿਮਾਗੇ ਦਾ ਖ਼ਤਰਾ ਵੱਧ ਜਾਂਦਾ ਹੈ ਮੂਡ ਸਹੀ ਹੋ ਜਾਂਦਾ ਠੀਕ ਹੈ ਅਗਰ ਜ਼ਿਆਦਾ,
ਸੋਵਾਂਗੇ ਮਤਲਬ ਪੂਰੀ ਨੀਂਦ ਕਰਦੀ ਹੈ। ਦਿਨ ਭਰ ਦਿਨ ਭਰ ਦੀ ਐਨਰਜੀ ਠੀਕ ਹੈ ਪ੍ਰੋਡਕਟੀਵਿਟੀ ਹੁੰਦੀ ਏ। ਉਥੇ ਇੰਨੀ ਜਾ ਫ ਫਾਊਂਡ ਫਾਊਂਡੇਸ਼ਨ, ਦਾ ਕੰਮ ਕਰਦੀਆਂ ਸਾਡੇ ਤੇ ਅਗਰ ਨੀਂਦ ਪੂਰੀ ਨਾ ਹੋਏ, ਤੇ ਕੀ ਹੁੰਦਾ ਹੈ ਧ ਸਾਨੂੰ ਅਗਰ ਅਸੀਂ ਤੁਸੀਂ ਉਹ ਸੋਗੇ ਨਾ ਸ ਹ
ਠੀਕ ਹੈ ਤੇ ਉਹ ਮੈ ਮੈਟਾਬੋਲੀਿਜ਼ਮ ਡਾਇਬੀਟੀਜ਼ ਕੰਟਰੋਲ ਰੱਖਦੀ ਹੈ ਅਗਰ ਸੱਤ ਤੋਂ ਅੱਠ ਘੰਟੇ, ਸੋਰੀ ਆ ਸੀ,
ਉਹਨਾਂ ਕੀ ਔਰ ਰਿਸਕ ਬੋਤ ਵੱਧ ਜਾਂਦਾ ਠੀਕ ਹੈ ਡਿਪਰੈਸ਼ਨ ਡਿਪਰੈਸ਼ਨ ਦਾ ਰਿਸਕ ਬੜਾ ਜ਼ਿਆਦਾ ਵੱਧ ਜਾਂਦਾ। ਅਗਰ ਚੌਵੀ ਘੰਟੇ ਜਗਨਾ ਲੈ ਜੇ ਸ਼ਰਾਬ ਪੀ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ। ਠੀਕ ਐ ਏ ਖ਼ਤਰਨਾਕ ਮਨਿਆ ਜਾਂਦਾ ਹੈ ਠੀਕ ਕਿੰਨਾ ਸਹੀ ਨੀ ਦੇ ਟਿਪਸ ਦੱਸਾਂ ਤੁਹਾਨੂੰ ਮੈਂ ਰੋਜ਼, ਕੋ ਟਾਈਮ, ਸੋਣਾ ਉੱਠਣਾ ਅ ਕੀ ਆ ਜ਼ਿਆਦਾ ਲੱਗੀ ਦੀ ਸੋਣਾ ਉੱਠਣਾ ਸੋਣਾ ਉੱਠਣਾ, ਤੇ ਸੋਣ ਤੋਂ ਪਲੇ ਨਾ ਅੱਧਾ ਘੰਟਾ ਫੋਨ ਔਰ ਸਕਰੀਨ ਬੰਦ ਕਰਕੇ, ਦੋ,
ਤੁਹਾਨੂੰ ਸੋਣ ਵੇਲੇ ਤਾਂ ਫ਼ੋਨ ਚਲਾਉਣਾ ਹੀ ਚਾਹੀਦਾ ਠੀਕ ਹੈ ਨਾ ਭਾਜੀ, ਸੋਣ ਵੇਲੇ ਫੋਨ ਚਲਾਉਣਾ ਹੀ ਨਹੀਂ ਚਾਹੀਦਾ ਬਿਲਕੁਲ ਵੀ ਨਹੀ। ਸੋਣ ਵੇਲੇ ਫ਼ੋਨ ਨੀ ਚਲਾਉਣਾ ਚਾਹੀਦਾ ਸਾਨੂੰ ਤੇ ਸਾਡੀ ਨੀਂਦ ਤਾਂ ਵੀ ਨਹੀ ਆਉਂਦੀ ਸਾਨੂੰ, ਅਗਰ ਅਸੀਂ ਬਿਨਾਂ ਫੋਨ ਤੋਂ ਸੋਵਾਗੇ ਨਾ,
ਜਾਵਾਂਗੇ, ਹਾਂਜੀ-ਹਾਂਜੀ ਜ਼ਿਆਦਾ ਜਾਣਕਾਰੀ ਹੈਗੀ ਨਾ ਜਿਵੇਂ ਅ ਤੁਸੀ ਰੋਜ ਫਿਕਸਡ ਟਾਈਮ 'ਤੇ ਸੋਣਦੇ ਨੀ ਹੋ ਜਿਵੇਂ ਬਾਰਾਂ ਵਜੇ ਸੋ ਗਏ, ਸੋਣ ਤੋਂ ਪਹਿਲਾਂ ਤੁਸੀਂ ਸਕ੍ਰਰੀਨ ਟਾਈਮ ਮੋਬਾਈਲ ਕਿੰਨਾ, ਕਿੰਨਾ ਹੁੰਦਾ ਹੈ ਤੇ ਨਾ, ਜੋ ਬ੍ਰਰੇਨ ਡੀਟੋਕਸ ਰਹਿੰਦਾ ਹੈ ਜਦੋ ਅਸੀਂ ਜਦੋ ਅਸੀਂ, ਗਹਿਰੀ ਨੀਂਦ ਸੁੱਤੇ ਹੁੰਦੇ ਆ ਠੀਕ ਹੈ ਡੀਪ ਸਲੀਪ ਲੈਂਣੇ ਹਾਂ ਅਤੇ ਹੁੰਦਾ ਕਿ ਦਿਮਾਗ ਇੱਕ, ਮਤਲਬ ਅਲੱਗ ਹੀ, ਗਲਿਮਫੈਟਿਕ ਸਿਸਟਮ ਚਲਦਾ ਹੈ ਠੀਕ ਹੈ ਇਹ ਸਿਸਟਮ ਦਿਮਾਗ ਦਿਮਾਗ ਦਾ, ਸਾਰੇ ਦਿਨ ਦਾ ਕਚਰਾ ਟੋਕਸੀ ਵੇਸਟ ਸਭ ਕਰਦਾ ਆ ਠੀਕ ਆ। ਅਗਰ ਇਹ ਹਿਸਾਬ ਨਾਲ ਹੋਵੇ ਨਾ ਤੁਹਾਨੂੰ ਬਿਮਾਰੀਆਂ ਲੱਗ ਸਕਦੀਆਂ ਜਿਵੇਂ ਬਿਮਾਰੀਆਂ, ਖਤਰਾ ਵੱਧ ਜਾਂਦਾ ਬੀਮਾਰੀ ਲਗ ਕੇ ਖਤਰਾ ਵੱਧ ਜਾਂਦਾ ਠੀਕ ਹੈ। ਤੇ ਸਲੀਪ ਅਸੀਂ ਏਸ, ਏ ਜਿਹੜੀ ਸੁਪਨੇ ਆਲੀ ਨੀਂਦ ਹੁੰਦੀ ਆ ਨਾ, ਹਾਂਜੀ ਹਾਂਜੀ, ਮੈਨੂੰ ਨਹੀਂ ਪਤਾ
ਂਂਂਂਂ ਸੌਣ ਤੋਂ ਬਾਅਦ ਨਾ ਇੱਕ ਮੂਵਮੈਂਟ ਹੁੰਦੀ ਐ ਬਿਲਕੁਲ ਕਹਿੰਦੇ ਨੇ ਕਿ ਇਸ ਇਹਦੇ ਵੇਲੇ ਸਾਨੂੰ ਸੁਪਨੇ ਆਦੇ ਨੇ, ਸਾਡੇ ਸਾਡੇ ਮੋਸ਼ਨ ਨੂੰ ਸਭ ਸਭ ਬਦਲ ਜਾਂਦੇ ਨੇ ਇਮੋਸ਼ਨ ਪ੍ਰੋਸੈਪਸ ਕਰਦੇ ਨੇ ਪ੍ਰੋਸੈਸ ਹੁੰਦਾ ਈ ਇਮੋਸ਼ਨ ਸਾਡਾ ਤੇ ਕ੍ਰੀਏਟੀਿਵਿਟੀ ਕ੍ਰੀਏਟਿਵ ਸੋਚਦੇ ਆ, ਵੱਧਦਾ ਬੜੀ ਜ਼ਰੂਰੀ ਹੈਨਾ ਤੁਹਾਨੂੰ ਸੁਪੇ ਜਾਣਾ ਵੀ ਜ਼ਰੂਰੀ ਹੁੰਦਾ ਅਰ ਸਪ
ਸੁਪਨੇ ਨਾ ਆਣ ਜਾਦਾ ਦਿੱਕਤ ਜਿਆਦਾ ਤੇ ਨੀ ਹੁੰਦੀ ਵੈਸੇ, ਪਰ ਥੋੜਾਪ ਹੁਨ ਦੀ ਨਲੇਜ ਦੀ ਗੱਲ ਕਰਦਾਂ
ਕੰਟਰੋਲ ਹੁੰਦਾ ਐ, ਜਿਹੜੀ ਭੁੱਖ ਓੜ ਕ ਕਨੈਕਸ਼ਨ ਹੁੰਦਾ ਭੁੱਖ ਦਾ ਭੁੱਖ ਦਾ ਕਨੈਕਸ਼ਨ ਹੁੰਦਾ, ਕਟ ਅ ਸੌਣ ਨਾ ਸਾਡੀ ਬੋਡੀ ਆ ਬਿਨੀਨ ਗ੍ਰੈਲੀਨ ਹੁੰਦੀ ਆ ਜੋ ਭੁਕ ਨੂੰ ਬੜਾਦੀ ਆ ਹੈ ਹੋਰਮੋੜ ਵੱਧ ਜਾਣਗੇ ਅਤੇ ਲੈਪਟੀਨ ਜੋ ਪੇਟ ਭੜ੍ਹਨ ਦਾ ਸਿਗਨਲ ਦਿੰਦਾ ਜੀ ਜੇ ਹੁਨ ਭੜ ਗਿਆ ਢੇਡ ਭਰ ਗਿਆ ਮਤਲਬ
ਇਸ ਹਾਂ ਭਾਜੀ ਗੱਲ ਏਹੀ ਗੱਲ ਇਹਹੀ ਗੱਲ ਹੈਗੀ ਜੇ। ਜਿਹੜੇ ਮਲਬ ਘਟ ਸੌਂਦੇ ਨੇ ਉਹਨਾਂ ਨੂੰ ਜੰਕ ਫੂਕ ਖਾਣ ਦੀ ਬੜੀ ਕਰੇਵਿੰਗ ਹੁੰਦੀ ਐ। ਬੜਾ ਮਨ ਕਰਦਾ ਕਿ ਜੰਕ ਫੂਡ ਖਾਈਏ ਜਿਹੜੇ ਘੱਟ ਸੋਦੇ ਨੇ ਹਾਂਜੀ ਕਦੀ ਰਾਤੀ ਦੋ ਵਜੇ ਮੰਗਵਾ ਲਿਆ ਤਿੰਨ ਵਜੇ ਮੰਗਵਾ ਲਿਆ। ਚਾੜ ਵਜੇ ਮੰਗਵਾ ਲਿਆ ਚਾੜ ਵਜੇ ਤੇ ਚਲ ਖੁੱਲਦਾ ਨਹੀਂ ਚਲੋ ਬਾਰਾਂ ਵਜੇ ਮੰਗਵਾ ਲਿਆ। ਗਿਆਰਾਂ ਵਜੇ ਮੰਗਵਾ ਲਿਆ ਸੌਣ ਤੋਂ ਪਹਿਲੇ
ਹਾਂਜੀ ਹਾਂਜੀ ਗਰੋਥ ਹੋਰਮੋਨ ਜਿਵੇਂ ਜਦੋਂ ਸੁੱਤੇ ਹੋਏ ਆ ਬੋਡੀ ਬਾਡੀ ਦੇ ਗਰੋਥ ਹਾਰਮੋਨ ਰਿਲੀਜ਼ ਹੁੰਦੇ ਨੈ ਨਾ ਜੋ ਬੱਚਿਆਂ ਨੂੰ ਗਰੋਥ ਹੋਰ
ਵੱਧੋ ਵਾਦੀ ਰਿਪੇਅਰ ਜੂੜਾ ਜਰੂਰੀ ਹੁੰਦੇ ਨੇ।
ਫੋਕਸ ਖਤਮ ਹੁੰਦਾ ਹੈਗਾ ਅਗਰ ਨੀਂਦ ਪੂਰੀ ਨਾ ਹੋਵੇ ਤਾਂ ਠੀਕ ਐ, ਨੁਕਸਾਨ ਸ਼ੋਰ ਟਰਮ ਇਫਕ ਦੱਸ ਨਵਾਂ ਚਿੜਚ ਜਿਵੇਂ ਅਸੀਂ ਘਟ ਸੁੱਤੇ ਹਾਂ ਚਿੜਚਿੜਾਪਨ ਹੋਏਗਾਂ ਮੂਡ ਬੇਕਾੜ
ਹੁਣ ਮੈਨੂੰ ਮੂੜ ਬਿਲਕੁਲ ਬੇਕਾਰ ਹੋ ਜਾਂਦਾ ਪਾਜੀ ਮੇਰੇ ਨਾਲ ਹੁੰਦਾ ਮੈ ਚਿੜਚਿੜਾ ਹੋ ਜਾਦਾਂ ਸਵੇਰੇ ਉੱਠਦਾ ਵਾਂ। ਤੇ ਸਾਰੇ ਕਹਿੰਦੇ ਨਾ ਹੁੰਦਾ ਕਿ ਤੈਨੂੰ ਤੂੰ ਸਾਵੇਰੇ ਉੱਡਦਾ ਏ। ਤੇ ਛੋਟੀ ਛੋਟੀ ਗੱਲਾ ਸਾਨੂੰ ਗੁੱਸਾ ਆ ਜਾਂਦਾ ਹਨਾ ਹਾਂਜੀ।
ਹਾਂਜੀ ਬਿਲਕੁਲ ਸਹੀ ਕੈਹ ਰਹੇ ਭਾਜੀ ਐਵੇਂ ਹੁੰਦਾ ਹਾਡੇ ਨਾਲ ਵੀ। ਅਹ ਜਿਵੇਂ ਰਾਤ ਨੀਂਦ ਦੇ ਕਾਰਨ ਸਾਨੂੰ ਉਹ ਨਹੀਂ ਲੈਣਾ ਚਾਹੀਦਾ ਜਿਵੇਂ ਦਾਰੂ ਦੂਰੂ ਦੇ ਨਾਛੇ ਤੇ ਕਰਨੇ ਨਈ ਚਾਹਿਦੇ ਹਾਂਜੀ ਨਛੇ ਕਰਨੇ ਨਈ ਚਾਹੀਦੇ। ਹੂੰ, ਹਨਾ ਕਿਆਨੋ ਕਾਫੀਨੋ ਬਿਲਕੁਲ ਵੀ ਕਖ਼ ਨਈ ਲੇਨਾ ਠੀਕ ਹੈ ਨਾ, ਤੇ ਸੌਣ ਤੋਂ ਛੇ ਘੰਟੇ ਪਹਿਲੇ ਸਾਨੂੰ ਨਾ ਓ ਕੌਫੀ ਅਤੇ ਕੋਲਡ ਕੌਫੀ ਪੀ ਪੀਨ ਤੇ ਨੀਦ ਨੀ ਸੌਣ ਤੋਂ ਪਹਿਲੇ ਚਾਹ ਪੀ ਲੈਨੇ ਆ, ਕਾਫੀ ਪੀ ਲੈਨੇ ਆ ਹਾਡੀ ਨੀਂਦ ਨਾ ਹਾਨੂੰ ਆਦੀ ਨੀ ਚਗੀਂ ਤਰਹ ਬਲੋਕ ਹੋ ਜਾਂਦੀ ਐ। ਜੇਕਰ ਅਸੀਂ ਹਲਕਾ ਖਾਣਾ ਖਾਵਾਂਗੇ ਨਾ ਸਾਨੂੰ ਤਾਂ ਵੀ ਨੀਂਦ ਵਧੀਆ ਆਏਗੀ! ਤੇ ਰੂਮ ਟੈਂਪਰੇਚਰ ਸੌਣ ਤੋਂ ਪਹਿਲਾਂ ਨਾ ਕਮਰਾ ਥੋੜਾ ਠੰਡਾ ਠੰਡਾ ਔਰ ਡਾਰਕ ਹੋਣਾ ਚਾਹੀਦਾ ਤੇ ਗਰਮ ਕਮਰੇ ਦੇ ਵਿੱਚ ਨਾ ਸਾਨੂੰ ਨੀਂਦ ਨਈ ਆਦੀ, ਹਾਂ ਅਤੇ ਏਸ ਗਰੋਗੀ ਫੀਲਿੰਗ ਹੁੰਦੀ ਜਿਹੜੀ ਵੀ, ਠੀਕ ਏ ਨਾ। ਉੱਠਦੋ ਤੋਂ ਬਾਦ ਆਲਸ ਆਂਦਾ ਬੜਾ। ਤੇ ਜਿਵੇਂ ਅਸੀ ਜਿਵੇਂ ਕਿ ਤੁਹਾਡੇ ਨਾਲ ਵੀ, ਹੁੰਦਾ ਐ ਕੀ ਐਵ ਐਵੇਂ ਕੀ ਅਸੀ ਸਵੇਰੇ ਉੱਠਣ ਦੇ, ਬਾਦ ਨਾ ਸਾਨੂੰ ਚਾਲੀ ਤੇ ਬਾਤਲੀ ਮਿੰਟ ਦਿਮਾਗ ਬਿਲਕੁਲ ਕੰਮ ਨਹੀਂ ਕਰਦਾ।
ਹਾਂਜੀ ਭਾਜੀ ਕਦੀ ਕਦਾਰ ਹੁੰਦਾ ਐ। ਮੇਰੇ ਨਾਲ ਤੇ, ਸੈ਼ਦ ਰੋਜੀ ਹੁੰਦਾ ਐ। ਹਾਂਜੀ-ਹਾਂਜੀ
ਐਵੇਂ ਨਾ ਕਰੇ ਆ ਕਰੋ ਭਾਜੀ। ਥੋੜਾ ਜਲਦੀ ਉਠ ਆ ਕਰੋ ਥੋੜਾ। ਮਗਰ ਸੱਤ ਵਜੇ ਨੀਲ ਜਾਕੇ ਉਠ ਆ ਕਰੋ। ਕਿਉ ਹੁੰਦਾ ਪਤਾ ਐਵੇਂ। ਜਿਵੇਂ ਅਗਰ ਤੁਸੀ ਅਪਣੀ-ਅਪਣੀ ਗੈਰੀ ਨੀਂਦ ਤਿੰਨ ਸਟੇ ਜਾਂ ਹੁੰਦੀਆਂ। ਅਗਰ ਅਚਾਨਕ ਅਲਾਰ ਅਲਾਰਮ ਵਾਜੇ ਤਾਂ, ਵੀ ਹੁੰਦਾ ਐ ਪੂਰੀ ਦੀ ਦਿਮਾਗ ਪੂਰੀ ਤਰ੍ਹਾਂ ਨਾ ਜਗ ਜਾਂਦਾ ਏ। ਅਲਾਰਮ ਵਜਾ ਦੋ ਠੀਕ ਏ। ਪੂਰੀ ਤਰੀਕੇ ਨਾਲ ਜਗ ਜਾਂਦੇ ਦਿਮਾਗ। ਅ ਸ਼ੋਸ਼ਲ ਠੀਕ ਏ, ਬੋਡੀ ਕਲੋਕ ਡਿਸਟਰਬ ਹੁੰਦੀ ਏ। ਲੋਗ ਅਕਸਰ ਮੰਡੇ-ਮੰਡੇ ਤੋਂ ਫਰਾਈਡੇ ਜਲਦੀ ਉਠਦੇ ਨੇ ਤੇ ਲੇਕਿਨ ਸੰਡੇ ਸੈ ਜਿਹੜੇ ਤੇ, ਸੰਡੇ ਨੂੰ ਰਾਤ ਨੂੰ ਦੇਰ ਤੱਕ ਜਾਗਦੇ ਨੇ, ਸਵੇਰੇ ਫੇਰ ਉੱਠਦੇ ਨੇ ਲੇਟ। ਬਦਲਾਵ ਹੁੰਦੇ ਨੇ, ਸੋਸ਼ਲ ਜੈੱਟਲ ਜੈਟਲਕ ਲੱਗਦੇ। ਕੋਈ ਹਾਂ, ਹਾਂ ਕਰਦਾ ਵਾ। ਜੇ ਐਂਟੀਬਾਡੀ ਪ੍ਰੋਡਕਸ਼ਨ ਹੁੰਦਾ ਐ ਜਦੋਂ
ਜੇ ਜੇ ਘੱਟ ਸੋਣ ਨਾਲ ਨਾ, ਅਕਸਰ ਤੁਹਾਨੂੰ ਜੋ ਲੋਕ ਛੇ ਘੰਟੇ ਤੇ ਛੇ, ਘੰਟੇ ਤੋਂ ਪੈਲੇ ਉੱਠ ਜਾਂਦੇ ਨੇ ਨਾ ਤੇ ਲੋਕੇਟ ਪ੍ਰੋਡਕਸ਼ਨ ਹੁੰਦੀ ਏ। ਸੌਣ ਦੇ ਤੁਰਂਨ ਬਾਦ ਤੇ ਕੀ ਨਾਮ ਏ ਕੋਲੇਜਨ ਮਿਲਦਾ ਏ। ਨਾ ਜੇੜਾ ਓ ਜੋ, ਸਕਿੰਨ ਨੂੰ ਓ ਕਰਦਾ ਏ ਬੜਾ। ਸਕਿੰਨ ਨੂੰ ਵਧੀਆ ਰੱਖਦਾ ਏ। ਜੂਰੀਆਂ ਵਿ ਵਿੰਕਲੈਸ ਆਣ ਤੋਂ ਰੋਕਦਾ ਏ। ਤੇ ਡਾਰਕ ਸਰਕਲ ਕਮ ਹੋ ਜਾਂਦੇ ਨੇ। ਫੇਸ ਤੇ ਬਲੱਡ ਸਰਕੂਲੇਸ਼ਨ ਹੋ ਜਾਂਦੀ ਏ। ਸਰਕੂਲੇਸ਼ਨ ਖਰਾਬ ਹੋ ਜਾਂਦੀ ਮਤਲਬ।
ਤੇ ਜਿਵੇਂ ਅੱਖਾਂ ਥੱਲੇ ਡਾ ਹਾਂਜੀ ਡਾ ਅੱਖਾਂ ਥੱਲੇ ਡਾਕਸਰ ਸਰਕਲ ਹੋ ਜਾਂਦੇ ਨੇ। ਹਾਂਜੀ-ਹਾਂਜੀ। ਚਲੋ ਠੀਕ ਏ, ਭਾਜੀ ਤੁਹਾਨੂੰ ਅੱਛਾ ਲੱਗੇਆ ਗਲ ਕਰਕੇ ਬੜਾ। ਹਾਂਜੀ ਸਤਿ ਸ਼੍ਰੀ ਅਕਾਲ।
ਠੀਕ ਏ।